ਹੈਲੋ
ਸਤਿ ਸ੍ਰੀ ਅਕਾਲ ਹੋਰ ਠੀਕ ਓ।
ਹਾਂ ਠੀਕ ਆ। ਦਾਦੀ ਦੀ ਸੁਣਾ
ਬਸ ਵਧੀਆ। ਬਸ ਲੱਤਾਂ ਦਰਦ ਕਰਦੀਆਂ ਸੀ। ਲੇਟੇ ਹੋਏ ਸਨ।
ਅੱਛਾ। ਤੇ ਗੇ ਹੋਸਪਿਟਲ ਚ ਕੀ ਦੱਸਿਆ?
ਉੱਥੇ ਹੜਤਾਲ ਹੀ ਚੱਲਦੀ ਪਈ ਸੀ ਤਿੰਨ ਮਹੀਨਿਆਂ ਤੋਂ ਤਨਖਾਹ ਨੀ ਆਈਆਂ ਨ ਉਹਨਾਂ ਦੀ
ਹਾਂ
ਤੇ ਫੇਰ ਹੜਤਾਲ ਬਹਿ ਗੇ।
ਅੱਛਾ
ਤੇ ਫਿਰਨ- ਫੇਰ ਦੋ-ਤਿੰਨ ਘੰਟੇ ਬੈਠੇ ਰਹੇ, ਬੈਠੇ ਰਹੇ, ਫੇਰ ਇੱਕ ਜਾਣਾ ਕਹਿੰਦਾ ਬੀ ਏ ਲੇ ਖੁੱਲਣ ਨੂੰ ਦੋ ਘੰਟਿਆਂ ਚ ਖੁੱਲ ਜਾਏਗੀ।
ਅੱਛਾ
ਖੁੱਲਣ ਨੂੰ ਦੋ ਦਿਨਾਂ ਚ ਖੁੱਲੇਗੀ।
ਅੱਛਾ ਅੱਛਾ। ਟਾਈਮ ਨੀ ਦੱਸਿਆ ਕੋਈ?
ਨਾ ਫਿਰ ਹੜਤਾਲ ਜਦੋਂ ਤੋਂ ਵੱਡਾ ਔਡਰ ਦੇਏਗਾ ਵੀ ਹਾਂ ਤੁਹਾਡੀ ਮਿਲ ਜਾਏਗੀ ਤਨਖਾਹ ਫਿਰ ਹੀ ਉਹ ਉੱਠਣਗੇ
ਹਾਂ ਤੇ ਕੋ ਨੇ ਦਵਾਈ ਬੂਟੀ ਦੇ ਰੇ
ਨਾ ਨਾ ਦਵਾਈਆਂ ਉਝ ਲੈਣ ਜਾਣਾ ਤੇ ਚੱਲ ਜਾਓ
ਵੇਖਦੇ ਵੁਖਦੇ ਨੀ ਕੁ ਵੀ
ਨਾ ਸਾਰੇ ਡਾਕਟਰ ਹੀ ਬਹਿ ਗਏ ਨੇ ਨਾ ਹੜਤਾਲ ਤੇ
ਅੱਛਾ ਤਨਖਾਹਾਂ ਨੀ ਮਿਲੀਆਂ
ਨਾ
ਅੱਛਾ
ਆਹ ਪਹਿਲੋਂ ਬਾਦਲ ਪੰਜਾਬ ਇਹ ਜਿਹੜਾ ਮੇਰੀ ਪੀਰੀ ਹੋਸਪਿਟਲ ਅ ਪੰਜਾਬ ਦੇ ਉਹ ਤਤੇ
ਪੰਜਾਬ ਦੇ ਮੁੱਖ ਬਾਦਲ ਦਾ
ਹਾਂਜੀ ਫਿਰ ਉਹ ਕੇ ਹਾਂਜੀ ਫਿਰ ਉਹ ਕੇਸ ਹਾਰ ਗਿਆ ਸੀ ਨਾ ਫਿਰ ਹਰਿਆਣਾ ਦੇ ਕੋਲ ਆ ਗਿਆ ਸੀਗਾ ਇਹ ਹੋਸਪਿਟਲ ਤੇ ਫਿਰ ਹੁਣ ਜਿਹੜੀ ਰੁਕੀਆਂ ਨੇ ਇਹਨਾਂ ਦੀ ਤਨਖਾਹ ਉਹ ਦਿੰਦੀ ਨੀ ਪਏ ਹੈਲੋ ਹੈਲੋ ਫਿਰ ਆਪਾਂ ਕੋਾਲਜ ਚਲੇ ਗਏ ਹੈਲੋ